ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੋਰ ਕੀ ਹਾਲ ਤੁਹਾਡਾ
ਬਸ ਜੀ ਬਸ ਬਹੁਤ ਵਧੀਆ ਤੁਸੀਂ ਸੁਣਾਓ
ਬਸ ਵਧੀਆ ਹੋਰ ਘਰੇ ਸਾਰੇ ਬੱਚੇ
ਹਾਂਜੀ ਹਾਂਜੀ ਇੱਧਰ ਵੀ ਸਭ ਠੀਕ ਨੇ ਤੁਸੀਂ ਸੁਣਾਓ ਉੱਧਰ ਤੁਹਾਡੇ ਬੱਚੇ ਘਰ ਪਰਿਵਾਰ ਸਭ ਠੀਕ ਆ
ਹਾਂਜੀ ਹਾਂਜੀ ਸਭ ਵਧੀਆ
ਹੋਰ ਅੱਜ ਕਿੱਦਾਂ ਯਾਦ ਕਰ ਲਿਆ
ਹਾਂਜੀ ਐਕਚੁਲੀ ਨਾ ਮੈਨੂੰ ਇੱਕ ਫੇਵਰ ਚਾਹੀਦਾ ਸੀ ਸਾਡੇ ਨਾ ਮੇਰੀ ਫਰੈਂਡਸ ਕਹਿ ਰਹੀਆਂ ਸੀ ਵੀ ਹੁਣ ਤੁਹਾਨੂੰ ਪਤਾ ਹੀ ਹੈ ਟ੍ਰੇਡ ਹੀ ਚੱਲ ਰਿਹਾ ਕਿੱਟੀ ਦਾ ਤੇ ਸਾਰੇ ਕਹਿੰਦੇ ਸੀ ਕਿ ਆਪਾਂ ਵੀ ਕਰ ਲੈਂਦੇ ਹਾਂ ਇਵੇਂ ਕਿ ਮਿਲਣਾ ਜੁਲਣਾ ਹੋ ਹੋ ਜਾਏਗਾ ਗੈਟ ਟੂਗੇੈਦਰ ਹੋ ਜਾਏਗਾ ਕਹਿੰਦੇ ਘਰੇ ਹੀ ਕਰ ਲੈਂਦੇ ਆਾਂ ਪਰ ਮੈਂ ਕਦੀ ਕੀਤੀ ਨੀ ਤੇ ਮੈਨੂੰ ਕੋਈ ਆਈਡੀਆ ਵੀ ਨਹੀਂ ਹੈਗਾ ਤੇ ਮੈਂ ਸੋਚ ਰਹੀ ਸੀ ਹਾਂਜੀ ਮੈਂ ਸੋਚ ਰ ਸੀ ਮੈਂ ਕਿਹਨੂੰ ਪੁੱਛਾਂ ਤੇ ਕੁਛ ਆਈਡੀਆ ਵੀ ਲੱਗੇ ਗੱਲ ਵੀ ਠੀਕ ਸੀ ਸਾਰੀ ਫਰੈਂਡਸ ਦੀ ਕਿ ਚਲੋ ਕਿੱਟੀ ਕਰ ਲਵਾਂਗੇ ਤੇ ਮਿਲਣਾ ਹੋ ਜਾਏਗਾ
ਹਾਂ ਨਹੀਂ ਨਹੀਂ ਠੀਕ ਹੈ ਬਿਲਕੁਲ ਜਰੂਰੀ ਵੀ ਹੈ ਅੱਜ ਕੱਲ੍ਹ ਦੇ ਟਾਈਮ ਵਿੱਚ ਬਹੁਤ ਜ਼ਰੂਰੀ ਵੈਸੇ ਬੰਦਾ ਆਪਣੇ ਓਦਾਂ ਦਾ ਟਾਈਮ ਨਿਕਾਲ ਨੀ ਪਾਉਂਦਾ ਚਲੋ
ਬਿਲਕੁਲ ਉਹੀ ਨਾ ਫੇਿਰ ਆਪਾਂ ਕੀ ਫੈਮਲੀ ਬੱਚਿਆਂ ਇਹਦੇ ਚ ਹੀ ਬਿਜ਼ੀ ਹੋ ਜਾਂਦੇ ਹਾਂ
ਬਿਲਕੁਲ ਬਿਲਕੁਲ ਬੱਚਿਆਂ ਨੂੰ ਅੱਜ ਕੱਲ ਤਾਂ ਬਿਲਕੁਲ ਵੀ ਨਹੀਂ ਟਾਈਮ ਮਿਲਦਾ ਅੱਜ ਕੱਲ੍ਹ ਬੱਚਿਆਂ ਦੇ ਵੀ ਡਿਮਾਂਡਸ ਅਲੱਗ ਹੋ ਜਾਂਦੀਆਂ ਨੇ ਨਾ
ਹਾਂਜੀ
ਦਾ ਅਲੱਗ ਅਲੱਗ ਹੋ ਜਾਂਦਾ ਹੈ ਬਿਲਕੁਲ ਟਾਈਮ ਮਿਲ ਹੀ ਨਹੀਂ ਪਾਉਂਦਾ ਹਾਂਜੀ ਹਾਂਜੀ
ਉਹੀ ਨਾ ਫੇਿਰ ਜੇ ਫਰੈਂਡਸ ਨੂੰ ਵੀ ਬੋਲੋ ਉਹ ਵੀ ਕਹਿੰਦੀਆਂ ਨੇ ਸਾਡੀ ਵੀ ਤੇ ਇਹੀ ਦਿੱਕਤ ਹੈ ਸੇਮ ਦਿਕਤ ਹੈ ਪਰ ਕਹਿੰਦੇ ਟਾਈਮ ਤੇ ਕੱਢਣਾ ਹੀ ਪੈਣਾ ਹੈਾ ਹਾਂ ਮੈਂ ਨਾ ਤੁਹਾਡੇ ਸਟੇਟਸ ਵਗੈਰਾ ਵੀ ਦੇਖੇ ਸੀ ਤੁਸੀਂ ਵੀ ਜਿਵੇਂ
ਹਾਂਜੀ ਹਾਂਜੀ ਅਸੀਂ ਸਾਡੀ ਹਾਂਜੀ ਹਾਂਜੀ ਮੈਂ ਜ਼ਿਆਦਾਤਰ ਘਰ ਹੀ ਕਰਦੀ ਹਾਂ ਕਿੱਟੀ
ਹਾਂਜੀ ਉਓਹੀ ਮੈਨੂੰ ਉਹੀ ਚੀਜ਼ ਅੱਛੀ ਲੱਗੀ ਕਿਉਂਕਿ ਦੇਖੋ ਅ ਘਰ ਵਿੱਚ ਪੋਸੀਬਲ ਹੋ ਸਕਦਾ ਹਨਾ ਆਪਾਂ ਬੱਚਿਆਂ ਨੂੰ ਛੱਡ ਕੇ ਨਹੀਂ ਜਾ ਸਕਦੇ ਬਾਹਰ
ਬਿਲਕੁਲ ਤੇ ਤੁਸੀਂ ਕਿੰਨੇ ਮੈਂਬਰ ਹੈਗੇ ਹੋ
ਅਸੀਂ ਬਾਰਾਂ ਮੈਂਬਰ ਹੈਗੇ ਹਾਂ
ਅੱਛਾ ਅੱਛਾ ਬਾਰਾਂ ਮੈਂਬਰ ਹੋ ਠੀਕ ਹੈ ਤੇ ਤੁਸੀਂ ਮਤਲਬ ਕਿਸ ਹਿਸਾਬ ਕਰਨੀ ਹੈ ਸ਼ਾਮ ਦੇ ਟਾਈਮ ਕਰਨੀ ਹੈ ਜਾਂ ਦੁਪਹਿਰ ਦੇ ਟਾਈਮ ਕਰਨੇ ਹੈ ਕਿੱਟੀ
ਸ਼ਾਮ ਹੀ ਸਹੀ ਰਹਿੰਦਾ ਹੈ ਸਾਰੇ ਫਿਰ ਕੀ ਥੋੜੇ ਫ੍ਰਰੀ ਵੀ ਹੋ ਜਾਂਦੇ ਨਾ ਸਾਰਿਆਂ ਨੂੰ ਆਪਣੇ ਘਰੋਂ ਕੰਮ ਹੁੰਦਾ ਹੈ ਕੰਮ ਤੋਂ ਵੇਹਲ ਕੱਢ ਕੇ ਹਾਂਜੀ
ਕਿਸ ਟਾਈਮ ਕਰ ਰਹੇ ਹੋ ਘਰ ਕਿਟੀ
ਹਾਂਜੀ ਤਾਂ ਹੀ ਨਾ ਮੈਨੂੰ ਕੋਈ ਆਈਡੀਆ ਨਹੀਂ ਹੈ ਉਹੀ ਫਿਰ ਫਰੈਂਡਸ ਨੇ ਕਿਹਾ ਤੇ ਮੈਂ ਫੇਿਰ ਮਨਾ ਵੀ ਨਹੀਂ ਕਰ ਪਾਈ ਕਿ ਚਲੋ ਠੀਕ ਹੈ ਤੇ ਕਹਿੰਦੇ ਪਹਿਲੀ ਕਿੱਟੀ ਤੁਹਾਡੇ ਇੱਥੇ ਹੀ ਕਰਨੀ ਹੈ ਤੇ ਫੇਿਰ ਮੈਂ ਕਿਹਾ ਚਲੋ ਮੈਂ ਫ ਕਿਸੇ ਕੋਲ ਪੁੱਛਾਂ ਐਕਸਪੀਰੀੰਸ ਬੰਦੇ ਕੋਲੋਂ
ਤੇ ਤੁਸੀਂ ਵੈਸੇ ਕੀ ਸੋਚਿਆ ਮਤਲਬ ਕਿ ਤੁਸੀਂ ਮਤਲਬ ਇਹ ਚਾਹੁੰਦੇ ਹੋ ਕਿ ਘਰ ਦਾ ਹੀ ਖਾਣਾ ਬਣਾਉਣਾ ਕਿ ਮਾਰਕੀਟ ਤੋਂ ਲਿਆਉਣਾ ਹੈ
ਹਾਂਜੀ ਘਰ ਦਾ ਹੀ ਦੇਖੋ ਮਾਰਕੀਟ ਦਾ ਤੇ ਫਿਰ ਹਾਂਜੀ ਨਾਲੇ ਕਿ ਮੌਸਮ ਵੀ ਐਸਾ ਬਰਸਾਤ ਵਾਲਾ ਤੇ ਬਾਹਰ ਵਾਲਾ ਥੋੜਾ ਸ ਅਵੋਇਡ ਹੀ ਕਰ ਰਿਹਾ
ਹਾਂ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਵੈਸੇ ਘਰ ਦਾ ਖਾਣਾ ਸਭ ਤੋਂ ਬੈਸਟ ਰ ਜਾਂਦਾ ਹੈ
ਪਰ ਕੀ ਉਹਦੇ ਵਿੱਚ ਕੀ ਮੇਨਿਊ ਰੱਖੀਏ ਕਿੱਦਾਂ ਕੀ ਕੀ ਰੱਖੀਏ ਜਿੱਦਾਂ ਆਪਾਂ ਜਾਂਦੇ ਤੇ ਸਟਾਰਟਰ ਇਹ ਸਭ ਹੁੰਦਾ ਹੈ।
ਸਟਾਰਟਰ ਵਗੈਰਾ ਵਿੱਚ ਤਾਂ ਦੇਖੋ ਤੁਸੀਂ ਕੁਛ ਵੀ ਰੱਖ ਸਕਦੇ ਹੋ ਜਿਸ ਤਰ੍ਹਾਂ ਸਪਰਾਾਊਟਸ ਚਾਟ ਬਣਾ ਲੋ ਜਾਂ ਸਵੀਟਕਨ ਚਾਟ ਬਣਾ ਲ ਲੋ। ਹਾਂਜੀ ਅੱਜ ਕੱਲ੍ਹ ਤੇ ਸਵੀਟਕਨ ਇਜ਼ੀਲੀ ਮਿਲ ਜਾਂਦੇ ਨੇ।
ਹਾਂਜੀ ਜਿਵੇਂ ਆਉਂਦਿਆਂ ਉਹ ਜੋ ਟ੍ਰੈਂਡ ਵਿੱਚ ਹੈ ਨਾ ਵੈਲਕਮ ਡਰਿੰਕ ਜੋ ਹੁੰਦੀ। ਕੋਲਡ ਡ੍ਰਿੰਕ ਟਾਈਪ
ਵੈਲਕਮ ਡਰਿੰਕ ਹਾਂਜੀ ਹਾਂਜੀ ਤੁਸੀਂ ਕੁਛ ਵੀ ਬਣਾ ਸਕਦੇ ਹੋ ਉਹਦੇ ਵਿੱਚ। ਜਲਜੀਰਾ ਵਗੈਰਾ ਵੀ ਤੁਸੀਂ ਬਣਾ ਸਕਦੇ ਹੋ ਵੈਸੇ ਅੱਜ ਕੱਲ੍ਹ। ਕੋਲਡ ਡਰਿੰਕ ਵਗੈਰਾ ਨਾ ਬਹੁਤ ਘੱਟ ਹੀ ਲੋਕ ਲੈਂਦੇ ਨੇ।
ਹਾਂ ਉਹ ਵੀ ਹੈ ਨਹੀਂ ਨਾਲੇ ਤੇ ਹੁਣੇ ਕੇਰੀਆਂ ਦਾ ਮੌਸਮ ਹੈ ਤੇ
ਹਾਂ ਆਮਪਨਾ ਹਾਂ ਬਿਲਕੁਲ ਬਿਲਕੁਲ। ਹਾਂ ਬਿਲਕੁਲ ਉਹੀ ਮੈਂ ਕਹਿਣ ਲੱਗੀ ਸੀ। ਪਰ ਉਹ ਕੋਲਡ ਡਰਿੰਕ ਤੋਂ ਜ਼ਿਆਦਾ ਅੱਛੀ ਲੱਗਦੀ ਹੈ ਨਾਲੇ ਉਹ ਸਾਰੇ ਵੀ ਨੀ ਬਣਾਉਂਦੇ ਨਾ। ਤੇ ਇੱਕ ਨਵੀਂ ਚੀਜ਼ ਬਣ ਜਾਏਗੀ।
ਹਾਂਜੀ ਠੀਕ ਮਤਲਬ ਫਸਟ।
ਹਾਂਜੀ ਹਾਂਜੀ ਹਾਂਜੀ ਫਿਰ ਤੁਸੀਂ ਸਨੈਕ। ਰੱਖ ਲਓ ਹੁਣ ਜਿਸ ਤਰ੍ਹਾਂ ਤੁਹਾਡੇ ਅਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਬਾਰਾਂ ਮੈਂਬਰ ਹੈਗੇ ਨੇ। ਤੁਸੀਂ ਸਨੈਕਸ ਵਿੱਚ ਜਿਸ ਤਰ੍ਹਾਂ ਸਪਰਾਊਟਸ ਚਾਰਟ ਬਣਾ ਲ ਲੋ ਯ ਤੁਹਾਨੂੰ ਮੈਂ ਪਹਿਲੇ ਦੱਸਿਆ ਸਵੀਟਕੋਰਨ ਚਾਰਟ ਵਗੈਰਾ ਕੁਛ ਬਣਾ ਲ ਲੋ।
ਹਮ ਸਵੀਟ ਕੋਨ ਤੇ ਦੇਖੋ ਪਤਾ ਹੈ ਸਪਰਾਊਟ ਚਾਟ ਮੈਨੇ ਕਦੀ ਬਣਾਈ ਨੀ ਤੇ ਮੈਨੂੰ
ਸਪਰਾਊਟ ਚਾਰਟ ਬਹੁਤ ਸਿੰਪਲ ਹੈ ਬਹੁਤ ਸਿੰਪਲ ਹੈ ਸਾਬਤ ਦਾਲ ਹੁੰਦੀ ਹੈ ਨਾ ਜੋ ਜਿਸ ਤਰਾਂ ਮੁੰਗ ਸਾਬਤ ਹੋ ਗਈ।
ਹਾਂਜੀ ਹਾਂਜੀ
ਕਾਲੇ ਛੋਲੇ ਹੋ ਗਏ ਜੋ ਉਹਨਾ ਨੂੰ ਰਾਤੀ ਤੁਸੀਂ ਭਿਗੋ ਕੇ ਨਾ ਤੇ ਉਹਨੂੰ ਕੱਪੜੇ ਚ ਬੰਨ ਦੋ ਜਦ ਤੱਕ ਉਹਦੇ ਸਪਰਾਊਟਸ ਨਹੀਂ ਆਉਂਦੇ। ਉਸ ਤੋਂ ਬਾਅਦ ਤੁਸੀਂ ਆਪਣਾ ਨਹੀਂ ਨਹੀਂ ਨਹੀਂ ਨਹੀਂ ਨਹੀਂ ਕਰੇਗੀ।
ਅੱਛਾ
ਹਾਂਜੀ ਅਗਰ ਤੇ ਦੇਖੋ ਜਿਸ ਤਰ੍ਹਾਂ ਕਈ ਲੋਕ ਤੇ ਕੀ ਕਰਦੇ ਆ ਉਹਨੂੰ ਏਦਾਂ ਹੀ ਮਤਲਬ ਵਿੱਚ ਵੈਜੀਟੇਬਲ ਕੁਛ ਫਰੂਟਸ ਐਡ ਕਰਕੇ ਏਦਾਂ ਹੀ ਸਰਵ ਕਰ ਦਿੰਦੇ ਨੇ। ਪਰ ਮੈਂ ਕੀ ਕਰਦੀ ਹਾਂ ਜੋ ਸਪਰਾਟਸ ਹੁੰਦੀ ਆ ਨਾ ਜਿਸ ਤਰ੍ਹਾਂ ਮੂੰਗੀ ਸਾਬਤ ਦਾਲ ਦੇ ਸਪਰਾਟਸ ਬਣ ਜਾਂਦੇ ਨੇ? ਉਹਨਾਂ ਨੂੰ ਮੈਂ ਥੋੜ੍ਹਾ ਜਿਹਾ ਘਿਓ ਦੇ ਵਿੱਚ ਨਾ ਹਲਕਾ ਜਿੰਨਾ ਜਿਸ ਤਰ੍ਹਾਂ ਕੜਾਹੀ ਦੇ ਵਿੱਚ ਨਾ ਹਾਂਜੀ ਹਲਕਾ ਜਿਹਾ ਬਹੁਤ ਜ਼ਿਆਦਾ ਨਹੀਂ। ਹਲਕਾ ਹਲਕਾ ਹਾਂਜੀ ਹਾਂਜੀ ਦੇਸੀ ਘਿਓ ਪਾ ਕੇ
ਪਾਨੀ ਨਿਕਲ ਜਾਏ।
ਕੱਚਾ ਆਪਾਂ ਨ ਨਿਕਲ ਜਏ ਹਾਂਜੀ ਕਿ ਕਈ ਲੋਕ ਨਾ ਏਦਾਂ ਨਹੀਂ ਪਸੰਦ ਕਰਦੇ ਹਾਂਜੀ ਹਾਂਜੀ। ਫੇਿਰ ਆਪਣੇ ਅਕੋਰਡਿੰਗ ਤੁਸੀਂ ਵਿੱਚ ਟਮਾਟਰ ਪਿਆਜ ਡਾਲ ਲੋੋ ਖੀਰਾ ਡਾਲ ਲੋ। ਜਾਂ ਕੋਈ ਵੈਜ ਫਰੂਟਸ ਐਡ ਕਰਨਾ ਚਾਹੁੰਦੇ ਹੋ ਤੁਸੀਂ ਉਹ ਵੀ ਵਿੱਚ ਐਡ
ਅੱਛਾ ਫਰੂਟਸ ਵੀ ਐਡ ਕੀਤੇ ਜਾ ਸਕਦੇ ਨੇ
ਹਾਂਜੀ ਹਾਂਜੀ ਬਿਲਕੁਲ ਪਪਾਇਆ ਕਰਲੋ ਐਪਲ ਕਰ ਲੋ ਬਨਾਨਾ
ਅੱਛਾ ਬਹੁਤ ਅੱਛਾ ਆਈਡੀਆ ਮਤਲਬ ਇੱਕ ਡਿਫਰੈਂਟ ਹੋ ਜਾਏਗਾ ਹਨ ਕੋਨ ਚਾਟ ਤੇ ਬਹੁਤ ਹੀ ਬੇ ਸੀ ਕੇ ਹਰ ਕੋਈ ਖਾਂਦਾ ਰਹਿੰਦਾ ਹੈ।
ਹਾਂਜੀ ਹਾਂਜੀ।
ਇਹ ਬਹੁਤ ਯੂਨੀਕ ਹੋ ਜਾਏਗੀ ਹੈ ਨਾ ਡਿਫਰੈਂਟ ਹੋ ਜਾਏਗੀ।
ਨਾਲੇ ਤੁਸੀਂ ਅਹ ਆਪਣਾ ਮੇਨ ਕੋਰਸ ਦੇ ਵਿੱਚ ਅਗਰ ਜੇ ਤੁਸੀਂ ਵੈਸੇ ਟਾਈਮਿੰਗ ਹੁੰਦਾ ਤੇ ਹੈ ਨਹੀਂ ਡਿਨਰ ਦਾ ਤੇ ਅੱਛਾ ਬਣਾਉਣ ਲਈ ਤੁਸੀਂ ਆ ਤੇ ਪਾਓ ਭਾਜੀ ਬਣਾ ਲੋ ਜਾਂ ਫਿਰ ਛੋਲੇ ਕੁਲਚੇ ਬਣਾ ਸਕਦੇ ਹੋ ਜਾਂ ਫਿਰ ਇਡਲੀ ਚਾਟ ਬਣਾ ਸਕਦੇ ਹੋ।
ਪਾਓ ਭਾਜੀ ਆਈ ਥਿੰਕ ਸਹੀ ਰਹੇਗਾ ਕਿਉਂਕਿ ਦੇਖੋ ਸਾਰੇ ਨਾ ਅ ਫੈਨਡਸ ਹੋਣਗੀਆਂ। ਉਹਨਾਂ ਦੇ ਨਾਲ ਬੈਠਣ ਦਾ ਮੌਕਾ ਹੀ ਨਹੀਂ ਮਿਲੇਗਾ ਜੇਕਰ ਅਸੀਂ ਕਿਚਨ ਵਿੱਚ ਹੀ ਲਗੇ ਰਹੇਗੇ ਤੇ।
ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ, ਹਾਂ ਤੇ ਪਾਓ ਭਾਜੀ ਵੀ ਬੈਸਟ ਹੈ ਤੁਸੀਂ? ਪਾਓ ਭਾਜੀ ਅ ਮਤਲਬ ਪਹਿਲੇ ਹੀ ਤਿਆਰ ਕਰਕੇ ਰੱਖ ਲਓ।
ਹਾਂਜੀ- ਹਾਂਜੀ ਭਾਜੀ ਬਣਾ ਲੋੋ, ਪਾਓ ਨੂੰ ਪਾਓ ਦੀ ਕਟਿੰਗ ਕਰਕੇ ਰੱਖ ਦੋ।
ਚੰਡ ਬਸ ਗਰਮ ਕਰ ਕਰਕੇ ਸਰਵ ਕਰਨਾ ਤੁਸੀਂ। ਹੋਰ ਨਾਲ, ਬਾਅਦ ਚੋ ਹਾਂਜੀ?
ਭਾਜੀ ਕਿਵੇਂ ਬਣਾਉਂਦੇ ਹੋ, ਪਾਓ ਵਾਲੀ, ਪਾਓ ਭਾਜੀ।
ਮੈਂ ਸਾਰੀ ਵੈਜੀਟੇਬਲਸ ਦੀ ਬਣਾਉਦੀ ਹਾਂ।
ਅੱਛਾ, ਨਹੀਂ ਤੇ ਨਾ ਕੋਈ -ਕੋਈ ਵਿੱਚ ਦਾਲ ਵੀ ਐਡ ਕਰਦਾ ਹਨਾ।
ਹਾਂਜੀ- ਹਾਂਜੀ ਕਰਦੇ ਤੇ ਨੇ, ਪਰ ਮੈਂ ਵੈਜੀਟੇਬਲਸ ਵਾਲੀ ਹੀ ਬਣਾਉਦੀ ਹਾਂ। ਸ਼ਿਮਲਾ ਮਿਰਚ, ਮਟਰ, ਟਮਾਟਰ, ਪਿਆਜ, ਲਸਣ? ਲਸਣ ਨੂੰ ਪਹਿਲੇ ਭੁੰਨ ਲੈਂਦੇ ਹਾਂ, ਫਿਰ ਵਿੱਚ ਆਲੂ, ਗੋਭੀ? ਗਾਜਰ, ਇਹਨਾਂ ਨੂੰ ਅਹ ਛਿੱਲ ਕੇ, ਤੇ ਨਾਲ ਆਪਣਾ ਕੱਟ? ਕਿ ਬਿਸਰਾਂ ਕਰਵਾ ਲੋ ਪਹਿਲੇ ਤੇ, ਇਹਦੇ ਨਾਲ ਇਹ ਹੁੰਦਾ ਕਿ ਹਾਂਜੀ ਇਹ ਨਾ? ਅੱਛੀ, ਛੇਤੀ ਬਣ ਜਾਏਗੀ ਮੈਂਸ? ਹੋ ਜਾਂਦੀ ਹੈ ਹਾਂਜੀ- ਹਾਂਜੀ, ਫਿਰ ਤੁਸੀਂ ਦੇਖਲੋ ਜੋ ਥੋੜਾ ਬਹੁਤੀ ਰਹਿ ਜਾਂਦਾ ਹੈ ਤੁਸੀਂ ਉਹ? ਉਹਨੂੰ ਮੈਸ਼ ਕਰਲੋ, ਫਿਰ ਬਾਅਦ? ਚੋਂ ਮੈਂ ਪਾਓ ਭਾਜੀ ਮਸਾਲਾ, ਅਹ ਸ਼ਿਮਲਾ ਮਿਰਚ ਬਾਰੀਕ ਕੱਟੀ ਹੋਈ? ਤੇ ਨਾਲ ਆਪਣੇ ਮਟਰ, ਇਹਨਾਂ ਨੂੰ ਭੁੰਨ ਕੇ? ਫਿਰ ਮੈਂ ਤੜ੍ਹਕਾ, ਲਗਾ ਦਿੰਦੀ ਹਾਂ ਹਾਂਜੀ।
ਅੱਛਾ, ਇਹ ਅੱਛਾ ਹੈ।
ਹਾਂਜੀ ਹਰਾ ਧਨੀਆ ਤੇ ਨਿੰਬੂ ਨਾਲ ਸਰਵ ਕਰੋ। ਫਿਰ ਉੱਪਰ ਬਾਅਦ ਚੋਂ ਜਿਸ ਟਾਈਮ ਦੇਣਾ ਹੋਏ ਹਾਂਜੀ ਜਿਸ ਟਾਈਮ ਸਰਵ ਕਰਨਾ ਤੇ ਆਪਣਾ ਨਾਲ ਬਟਰ ਪਾਓ।
ਹਮ, ਸਹੀ ਹੈ ਬਹੁਤ ਅੱਛਾ ਹੈ ਨਾ ਇੱਕ ਤਰੀਕੇ ਦਾ ਪੂਰਾ ਮੀਲ ਵੀ ਹੋ ਜਾਏਗਾ, ਹਨਾ? ਜਿੱਦਾਂ ਡਿਨਰ ਦਾ ਵੀ ਬੰਦੇ ਦਾ ਕੰਮ ਹੋ ਸਕਦਾ ਹੈ, ਕਿਉਂਕਿ ਕਈ ਵਾਰ ਕੀ ਹੁੰਦਾ ਹੈ। ਆਪਾਂ ਜੋ ਟਾਈਮ ਤੇ ਇਨਵਾਈਟ ਕਰਦੇ ਹਾਂ, ਉਸ ਟਾਈਮ ਤੋਂ ਬਾਅਦ ਵਿੱਚ ਇਕਠੇ ਹੁੰਦੇ ਨੇ।
ਇਕੱਠੇ ਹੁੰਦੇ, ਸਹੀ ਹੈ ਹਾਂਜੀ -ਹਾਂਜੀ। ਹਾਂਜੀ, ਪੰਜ ਦਸ ਮਿੰਟ ਤੇ ਉਹ ਉੱਪਰ ਨੀਚੇ ਹੋ ਜਾਂਦਾ ਹੈ। ਪਰ ਵੈਸੇ ਤੁਸੀਂ ਨਾ, ਪਤਾ ਕੀ ਏ? ਗੇਮ ਵੀ ਉਹੀ ਮੈ ਤੁਹਾਨੂੰ ਦੱਸਣ ਲੱਗੀ ਸੀ ਪੰਚੁਐਲਿਟੀ ਤੇ ਤੁਸੀਂ ਗਿਫਟ ਰੱਖਣਾ
ਅੱਛਾ, ਟਾਈਮਿੰਗ
ਵੈਸੇ ਤੁਸੀਂ ਗਿਫਟ ਵਗੈਰਾ ਜਿਸ ਤਰਾਂ ਤੰਬੋਲਾ ਖੇਲਦੇ ਹੋ ਤੁਸੀਂ ਗਿਫਟ ਰੱਖਦੇ ਹੋ ਯਾਂ ਆਪਣਾ ਕੈਸ਼ ਵਗੈਰਾ ਹੀ ਦੇਂ
ਕੈਸ਼ ਹੀ ਰੱਖਦੇ ਹਾਂ, ਕੈਸ਼ ਹੀ ਰੱਖਦੇ ਹਾਂ
ਤੇ ਫਿਰ ਉਹ ਤੇ ਚਲੋ ਠੀਕ ਹੈ, ਉਹ ਤੁਹਾਡਾ ਜਿਸ ਤਰ੍ਹਾਂ ਵੀ ਹੈ ਉਹ ਤੇ ਚਲੋ ਠੀਕ ਹੈ, ਪਰ ਇਹ ਕਿ ਤੁਸੀਂ ਜੋ ਅ ਪੰਚੁਐਲਿਟੀ ਹੋਏਗੀ ਨਾ ਤੁਸੀਂ ਪੰਚੁਐਲਿਟੀ ਦੇ ਵਿੱਚ ਗਿਫਟ ਰੱਖਣਾ
ਅੱਛਾ
ਹਾਂਜੀ ਪੰਚੁਐਲਿਟੀ ਦੀ ਅਲੱਗ ਤੋਂ ਗੇਮ ਬਣਾ ਲੈਣਾ, ਅੱਜ -ਕੱਲ ਤੇ ਬਹੁਤ? ਗੇਮਸ ਵਗੈਰਾ ਪਤਾ ਲੱਗ ਹੀ ਜਾਂਦੀਆਂ ਨੇ ਯੂਟਿਊਬ ਤੇ ਜਾਂ ਇੰਟਾ? ਹਾਂਜੀ, ਹਾਂ- ਹਾਂ -ਹਾਂ ਅੱਛਾ ਲੱਗਦਾ ਬਹੁਤ? ਅੱਛਾ ਲੱਗਦਾ ਹੈ ਇੰਟਰਸਟ ਆ ਜਾਂਦਾ ਸਭ ਨੂੰ ਉਹਦੇ ਵਿੱਚ ਨਾ। ਉਸ ਤੋਂ ਬਾਅਦ, ਗੇਮਸ ਵਗੈਰਾ ਹੋ ਜਾਂਦੀਆਂ ਤੁਹਾਡੀਆਂ। ਫਿਰ ਤੁਸੀਂ ਆਪਣਾ ਇਹ ਦੇ ਦੇਣਾ, ਸਨੈਕਸ ਦੇ ਦੇਣਾ ਫਿਰ ਥੋੜੀ ਗੇਮਸ? ਜਾਣਗੀਆਂ, ਉਸ ਤੋਂ ਬਾਅਦ ਤੁਸੀਂ ਜੋ ਮੇਨ ਕੋਰਸ ਤੁਸੀਂ ਰੱਖਿਆ ਉਹ? ਫਿਰ ਯਾਰ ਤੁਸੀਂ ਫਿਰ ਮਿੱਠਾ ਬਾਜ਼ਾਰੋਂ ਲਿਆਓਗੇ, ਉਹ ਵੀ ਘਰ ਬਣਾਉਣਾ ਹੈ।
ਦੇਖੋ ਬਜ਼ਾਰੋਂ ਫਿਰ ਕੀ ਲੈ ਕੇ ਆਏ ਤਾਂ ਫਿਰ ਆਈਸ ਕਰ੍ਰੀਮ ਹੁੰਦੀ ਜਾਂ ਫਿਰ ਗੁਲਾਬ?
ਹਾਂਜੀ- ਹਾਂਜੀ, ਫੇਰ ਤੁਸੀਂ ਏਦਾਂ ਕਰੋ ਨਾ, ਅਗਰ ਤੁਸੀਂ? ਪਾਓ ਭਾਜੀ ਬਣਾ ਲਓ ਤੇ ਨਾਲ ਤੁਸੀਂ ਫਿਰਨੀ ਬਣਾ ਲੋ।
ਫਿਰਨੀ, ਉਹ ਕੀ ਹੁੰਦੀ ਹੈ
ਹਾਂਜੀ, ਫਿਰਨੀ ਹੁੰਦੀ ਹੈ ਇਹ ਨਾ ਚੋਲਾਂ ਤੇ ਔਰ ਦੁੱਧ ਦੀ ਬਣਦੀ ਹੈ ਜਿਸ ਤਰ੍ਹਾਂ, ਅਸੀਂ ਖੀਰ, ਹਾਂਜੀ ਖੀਰ ਟਾਈਪ ਹੀ ਹੁੰਦੀ ਹੈ। ਬਟ ਖੀਰ ਨਹੀਂ ਹੁੰਦੀ, ਇਹਦੇ ਵਿੱਚ, ਚੌਲਾਂ ਨੂੰ ਭਿਗੋ ਕੇ ਨਾ, ਮਿਕਸੀ ਦੇ ਵਿੱਚ ਪੀਸ ਲੈਂਦੇ ਆ।
ਅੱਛਾ -ਅੱਛਾ, ਪੇਸਟ ਬਣਾ ਲੈਂਦੇ ਹੋ?
ਪੇਸਟ, ਬਣਾ ਲੈਂਨੇ ਹਾਂ, ਦੁੱਧ ਜ਼ਿਆਦਾ ਹੁੰਦਾ ਹੈ, ਤੇ ਚਾਵਲ ਘੱਟ ਹੁੰਦੇ ਨੇ।
ਅੱਛਾ, ਮਤਲਬ ਇਹ ਰਹਿੰਦਾ, ਜਿਵੇ ਜਿੱਦਾਂ ਖੀਰ ਵਿੱਚ ਦਿਖਦੇ ਨਾ ਚਾਵਲ, ਇਹਦੇ ਵਿੱਚ ਨਹੀਂ ਦਿੱਖ
ਹਾਂਜੀ, ਇਹਦੇ ਚ ਦਿਖਣਗੇ ਨਹੀਂ। ਹਾਂਜੀ, ਮਿਕਸੀ ਚ ਪੀਸ ਲਉ, ਉਸ ਤੋਂ ਬਾਅਦ ਦੁੱਧ ਵਿੱਚ ਚੰਗੀ ਤਰ੍ਹਾਂ, ਉਹਨੂੰ ਰਿੰਨ ਲਉ।
ਹਮ, ਅੱਛਾ।
ਉਸ ਤੋਂ ਬਾਅਦ, ਹਾਂਜੀ ਇਹਦੇ ਚ ਨਾ, ਬਿਲਕੁਲ ਲਾਈਟ ਮਿੱਠਾ ਪਾਂਦੇ ਆ, ਬਹੁਤ ਹੀ ਥੋੜਾ। ਉਸ ਤੋਂ, ਬਾਅਦ ਨਾ, ਹਾਂਜੀ ਅਹ ਗਰਮ- ਗਰਮ, ਫਿਰਨੀ ਦੇ ਵਿੱਚ ਨਾ, ਰਸਗੁੱਲੇ ਪਾ ਦੋ। ਛੋ ਟੇ, ਵਾਲੇ ਰਸਗੁੱਲੇ।
ਅੱਛਾ, ਵਾਇਆ, ਇਹ ਤੇ ਬਹੁਤ ਅੱਛੀ ਚੀਜ਼ ਲੱਗ ਰਹੀ ਹੈ।
ਜਿਹਦੇ ਨਾਲ, ਦਾ ਉਹਦਾ ਜੋ ਰਸਗੁੱਲੇ ਦੇ ਵਿੱਚ ਮਿੱਠਾ ਹੁੰਦਾ ਹੈ ਨਾ, ਉਹ ਫਿਰਨੀ ਵਿੱਚ ਮਿਕਸ ਹੋ ਜਾਂਦਾ ਹੈ।
ਹਮ, ਬਹੁਤ ਗੁੱਡ ਆਈਡੀਆ, ਵਧੀਆ ਅੱਛਾ ਹੈ।
ਤੁਸੀਂ, ਇਹ ਵੀ ਟਰਾਈ ਕਰਕੇ ਦੇਖ ਸਕਦੇ ਹੋ।
ਹਾਂਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਾ। ਕਿ, ਪੂਰੇ ਮੈਨੂੰ ਚਲੋ ਮੇਰੇ ਜੋ ਟੈਸ਼ਨ ਸੀ, ਨਾ ਉਹ ਇਕ ਵਾਰ ਚ ਹੀ, ਕਲੀਅਰ ਹੋ ਗਿਆ ਕਿ, ਚਲੋ ਹੁਣ ਤੇ, ਬਹੁਤ ਈਜ਼ੀ ਹੋ ਜਾਏਗਾ, ਪਹਿਲੇ ਸੋਚ ਰਹੀ ਸਾ, ਕਿਵੇਂ ਕਰਾਂਗੀ, ਮੈਂ
ਇੱਕ ਵਾਰੀ, ਕਰੋਗੇ ਨਾ ਕਿੱਟੀ, ਫਿਰ ਤੁਹਾਨੂੰ ਆਈਡੀਆ ਹੋ ਜਾਏਗਾ, ਕਿ ਕਿਸ ਤਰ੍ਹਾਂ ਕਰਨੀ ਹੈ। ਔਰ, ਮਜ਼ਾ ਵੀ ਬਹੁਤ ਆਉਂਦਾ, ਜਦੋਂ ਸਾਰੇ ਫਰੈਂਡਸ ਵਗੈਰਾ, ਇਕੱਠੇ ਹੋਣ ਤੇ।
ਸਹੀ ਹੈ -ਸਹੀ ਹੈ, ਥੈਂਕਯੂ ਬਹੁਤ ਅੱਛਾ ਲੱਗਾ, ਤੁਹਾਡੇ ਨਾਲ ਗੱਲ ਕਰਕੇ। ਉਹ ਤੁਹਾਡਾ, ਆਈਡੀਆ ਜੋ ਤੁਸੀਂ ਦਿੱਤਾ ਨਾ, ਬਿਲਕੁਲ ਮੈਨੂੰ, ਕਰਾਂਗੀ। ਹੋਰ, ਫੇਰ ਤੁਹਾਨੂੰ ਦੱਸਾਂਗੀ, ਕਿੱਦਾਂ ਰਹੀ ਸਾਡੀ ਕਿੱਟੀ।
ਹਾਂਜੀ -ਹਾਂਜੀ, ਜ਼ਰੂਰ ਜੀ ਜ਼ਰੂਰ। ਚਲ ਹਾਂਜੀ, ਓਕੇ ਜੀ ਓਕੇ, ਬਾਏ ਸਤਿ ਸ੍ਰੀ ਅਕਾਲ।